ਹੈਲੋ ਹੈਲੋ ਸਤਿ ਸ਼੍ਰੀ ਕਾਲ ਭਾਜੀ।
ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਓ ਜੀ।
ਵਧੀਆ ਵਧੀਆ ਤੁਸੀਂ ਸੁਣਾਓ?
ਕੀ ਵਧੀਆ ਵਧੀਆ ਜੀ ਸਭ ਵਧੀਆ ਤੁਸੀਂ ਸੁਣਾਓ? ਆਜੋ ਚਾਹ ਚੂ ਪੀ ਲੋ ਭਾਜੀ।
ਕੋਈ ਨੀ ਭਾਜੀ ਛਕੋ ਛਕੋ ਤੁਸੀਂ। ਹੋਰ ਸੁਣਾਓ ਭਾਜੀ ਘਰ ਸਬ ਠੀਕ ਨੇ।
ਹਾਂ ਸਭ ਵਧੀਆ ਸਭ ਵਧੀਆ ਤੁਸੀਂ ਸੁਣਾਓ?
ਹਾਂਜੀ ਅੱਛਾ ਹੋਰ ਭਾਜੀ ਕੀ ਬਣਾਇਆ ਜੇ
ਉਹ ਸੀ ਭਾਜੀ ਸਵੇਰ ਦੇ ਬਸ ਥੱਕ ਟੁੱਟੇ ਆ ਰਹੇ ਨੇ ਉਹ
ਕਿੱਥੇ ਗਏ ਸੀ ਭਾਜੀ ਅੱਛਾ ਹਾਂਜੀ ਅੱਜ ਗੁਰਪੂਰਬ ਸੀ।
ਰਾਤੀ ਨਗਰ ਕੀਰਤਨ ਵੀ ਐ ਭਾਜੀ।
ਜਗਾਦਰੀ ਚ
ਨਹੀਂ ਜੀ ਹਾਂ ਮਤਲਬ ਜਗਾਦਰੀ ਚ ਹੀ
ਹੂੰ ਸੁਣਿਆ ਬੋਤ ਵਧੀਆ ਬੋਤ ਜਾਓਗੇ ਤੁਸੀਂ
ਹਾਂਜੀ, ਹਾਂਜੀ ਆਪਾਂ ਜਾਵਾਂਗੇ ਤੁਸੀਂ ਵੀ ਆ ਜੋ ਭਾਜੀ।
ਹਾਂਜੀ ਮੈਂ ਦੇਖਦਾ ਜਰਾ ਮੈਂ ਜਰਾ ਬਿਜੀ ਹੈਗਾ ਸੀ ਆਪਣੇ ਸ਼ਡਿਊਲ ਚ ਉਸ ਤੋਂ ਬਾਅਦ ਦੇਖਦਾ ਮੈਂ ਪੱਕਾ ਆਵਾਂਗਾ ਦਰਸ਼ਨ ਕਰਨ ਤੇ
ਅੱਛਾ ਜੀ ਅੱਛਾ ਜ਼ਰੂਰ ਆਣਾ ਜੀ
ਹਾਂਜੀ ਹੋਰ ਸੁਣਾ ਹੋਰ ਸੁਣਾਓ ਕਿੱਥੇ ਗਏ ਅੱਜ ਕੱਲ੍ਹ ਛੁੱਟੀਆਂ ਪਈਆਂ ਗਰਮੀਆਂ ਤੇ ਕਿੱਥੇ ਜਾਣ ਦਾ ਪਲੈਨ ਤੁਹਾਡਾ।
ਭਾਜੀ ਤੁਹਾਨੂੰ ਦੱਸਿਆ ਤੇ ਸੀ ਕੱਲ ਬਈ ਆਪਣਾ ਉੱਥੇ ਜਾਣਾ।
ਆ ਹੇਮਕੁੰਟ ਸਾਹਿਬ ਜਾਣ ਦਾ ਪਲੈਨ ਬੜਾ ਮਨ ਏ ਮਤਲਬ ਬੜਾ ਸਾਡਾ।
ਅੱਛਾ ਹਾਂ ਬੋਤ ਵਧੀਆ ਬੋਤ ਵਧੀਆ ਬਹੁਤ ਵਧੀਆ ਗੱਲ ਹੈਗੀ ਐ। ਯਾਤਰਾ ਵੀ ਬੜੀ ਉਥੇ ਦੀ ਬੜੀ ਸੋਹਣੀ ਹੁੰਦੀ ਐ ਆਪਣਾ ਪਹਾੜ ਵੀ ਦਿਖਦੇ ਨੇ ਤੁਸੀਂ ਜ਼ਰੂਰ ਜਾਣਾ ਮੈਂ ਪਿਛਲੇ ਸਾਲ ਗਿਆ ਸੀ ਆਪਣੇ ਯਾਰਾ ਨਾਲ
ਅੱਛਾ ਜੀ ਅੱਛਾ ਸਾਡਾ ਵੀ ਬੜਾ ਮਨ ਏ ਆਪਣੀ ਫੈਮਲੀ ਨਾਲ ਜਾਣ ਦਾ। ਪਰ ਦੇਖਦੇ ਆ ਹੁਨ ਜੇ ਆਇਆ ਸੰਦੇਸ਼ਾਂ ਤੇ ਜਾਵਾਂਗੇ ਵਰਨਾ ਰਹਿਨ ਦਾਂਗੇ।
ਹਾਂਜੀ, ਹਾਂਜੀ ਬਿਲਕੁਲ
ਹਾਂਜੀ, ਬਾਹਰ ਵੀ ਭਾਜੀ ਮੌਸਮ ਬੜਾ ਸੋਹਣਾ, ਬਾਰਿਸ਼ ਆ ਰਹੀ ਏ ਹਵਾ ਚ ਜੀ ਮੈ ਵੀ ਵਧੀਆ ਤੇ ਜੇ
ਆਹ ਬੜੇ ਦਿਨਾਂ ਬਾਦ ਹੋਇਆ, ਭਾਜੀ ਸ਼ੁਕਰ ਇਹ ਠੰਡ ਪਈ ਏ, ਰੱਬ ਦੇ ਰੰਗ ਨੇ ਸ਼ੁਕਰ ਰੱਬ ਨੇ, ਬਾਰਿਸ਼ ਕਰਵਾਈ ਹੈਗੀ ਏ ਏਥੈ ਗਰਮੀ ਬੜੀ ਚੱਲਦੀ ਸੀ, ਸਵੇਰੇ ਬੜੀ ਗਰਮੀ ਹੋਈ ਏ, ਗੁਰਪੁਰਬ ਵਾਲੇ ਦਿਨ
ਕੋਈ ਉਬਲਿਆ ਦਾ ਸੀ ਭਾਈ
ਹਾਂਜੀ- ਹਾਂਜੀ
ਹੋਰ ਸੁਣਾਓ ਬਈ?
ਬਸ ਵਧੀਆ ਪਾਜੀ, ਹੁਣ ਸਾਡੇ ਵਾਲੀ ਨਾ ਜਿਹੜੀ ਵਾਈਫ ਜਿਹੜੀ ਐ ਵਾਰ- ਵਾਰ ਕਹਿੰਦੀ ਪਈ, ਕਿਥੇ ਘੁੰਮਣ ਰਿਸ਼ੀ ਜਾਈਏ, ਫਿਰ ਪਲੈਨ ਬਣਦਾ, ਵ ਕਿੱਥੇ ਜਾਵਾਂ ਮਨਾਲੀ -ਮਨੂਲੀ
ਭਾਜੀ ਤੁਹਾਡਾ, ਵਿਆਹ ਹੋ ਗਿਆ?
ਹਾਂਜੀ ਭਾਜੀ।
ਅੱਛ- ਅੱਛਾ ਠੀਕ- ਠੀਕ ਹੈ ਬੁਲਾਇਆ ਨਹੀਂ, ਭਾਜੀ ਤੁਸੀਂ ਗ਼ਲਤ ਗੱਲ ਏ
ਹਾਂਜੀ, ਭਾਜੀ ਉਹ ਜਿਹੜਾ ਆਪਣਾ ਮੈਂ ਜਿਹੜਾ, ਕਲਕੱਤਾ ਰਹਿੰਦਾ ਸੀ ਨਾ ਕਲਕੱ ਹਾਂਜੀ, ਮੈਂ ਲਿਆ ਬਣਾ ਕਰ ਹੈਲੋ, ਹਾਂਜੀ ਪਾਜੀ
ਭਾਜੀ ਮੈਂ ਕਹਿ ਰਿਹਾ ਵਧੀਆ ਜਗ੍ਹਾ, ਚੱਲਣੇ ਹ ਕੋਈ ਮਨਸੂਰੀ ਵਗੈਰਾ
ਮਸੂਰੀ- ਮਸੂਰੀ ਚੱਲ ਲਵਾਂਗੇ, ਕੋਈ ਗੱਲ ਨੀ, ਭਾਜੀ ਤੁਸੀਂ ਦੱਸੋ ਕਦੋਂ ਜਾਣਾ
ਕੱਲ ਚੱਲ ਲੋ, ਭਾਜੀ ਕੱਲ ਚੱਲੋ ਲਉ
ਕਲ, ਤੇ ਨਈ ਮੇਰਾ ਵੀਰ ਅਗਲੇ ਹਫ਼ਤੇ ਚੱਲਣੇ ਹਾਂ ਸੋਮਵਾਰ ਮਨਾਲੀ ਬਹੁਤ ਲੋਕੇਸ਼ਨਾਂ ਵੀ, ਹੈਗੀਆਂ ਉਥੇ ਰਿਹਾ ਗੇ ਵ
ਭਾਜੀ ਸੋਮਵਾਰ ਕੀ ਕਰਨਾ, ਸ਼ਨੀਵਾਰ ਚੱਲਦੇੇ ਆ, ਫੇਰ ਸ਼ੁੱਕਰਵਾਰ
ਹਾਂ, ਸ਼ਨੀਵਾਰ -ਸ਼ੁੱਕਰਵਾਰ ਚੱਲ ਲਉ, ਵੀਕਐਡ ਤੇ ਚੱਲੇ ਆ, ਕੋਈ ਦਿੱਕਤ ਨੀ ਉਥੇ ਨਾਈਟ
ਉਹੀ ਤੇ ਭਾਜੀ, ਵੀਕਂਡ ਸਟੇ ਕਰਾਂਗੇ ਆਰਾਮ ਨਾਲ
ਥੋੜੇ ਆਪਣੇ -ਆਪਣਾ ਹੋਰ ਫਰੈਂਡ ਸਰਕਲ ਨੂੰ ਪੁੱਛ ਲਉ ਜਾਣਾ ਤੇ, ਆਪਣਾ ਪੰਜ- ਛੇ ਦਿਨ ਇਕੱਠੇ ਹੋ ਕੇ ਚੱਲਣੇ ਆ ਪੰਦਰਾਂ -ਪੰਦਰਾਂ ਹਜ਼ਾਰ ਬਜਟ ਪਾ ਕੇ
ਸਹੀ ਗੱਲ ਏ
ਹਾਂਜੀ, ਭਾਜੀ।
ਭਾਜੀ ਮੇਰੀ
ਅ ਹੋਰ ਸੁਣਾਓ? ਭਾਜੀ ਅੱਜ ਕੀ ਖਾਧਾ ਜੇ, ਗੁਰਪ੍ਰਬ ਚ ਲੰਗਰ ਚ ਕੀ ਬਣਿਆ ਸੀ?
ਜੋ ਗੁਰਪੁਰਬ ਚ ਬਣਿਆ ਲੰਗਰ ਚ ਬਣਿਆ ਸੀ, ਸਲਾਦ ਸੀ ਰੋਟੀ ਸੀ। ਚੋਲ ਵੀ ਤੇ ਦਾਲ ਵੀ
ਵਾਹ ਜੀ ਵਾਹ, ਗੁਰ ਕਾ ਲੰਗਰ ਤੇ ਹੁੰਦਾ ਹੀ ਸਵਾਦ, ਇਹਨਾਂ ਸਹੀ ਕਹਿ ਰਹਿ ਨਾ
ਬੜਾ ਸੁਆਦ -ਬੜਾ ਸੁਆਦ ਐ ਮਜ਼ੇ ਹੀ ਆ ਜਾਂਦਾ, ਭਾਜੀ ਤੁਸੀਂ ਕਿਉਂ ਨਈ, ਆਏ ਤੁਸੀਂ ਆਦੇ
ਭਾਜੀ ਤੁਹਾਨੂੰ ਦੱਸਿਆ ਤੇ ਹੈਗਾ, ਮੈਂ ਜਰਾ ਆਪਣਾ ਆਉਟ ਔਫ ਟ ਸਟੇਸ਼ਨ ਮੈ ਇੱਧਰ ਅਜੇ ਮੈਂ ਆਪਣੇ ਜਗਾਧਰੀ ਨਈ ਆਇਆ ਦਿੱਲੀ ਆਏ ਬੈਠਾ
ਤੇ ਤੁਸੀਂ, ਗਏ ਸੀ ਵੈਸੇ ਅੱਜ
ਕਿੱਥੇ ਭਾ ਜੀ? ਹਾਂਜੀ, ਉਹ ਸੀਸ ਗੰਜ ਸਾਹਿਬ ਹੈ ਨੀ ਦਿੱਲੀ ਚ, ਉੱਥੇ ਗਿਆ ਸੀ। ਬੜੀ ਸੰਗਤ ਸੀ ਬੜਾ ਰੋਣਕ ਮੇਲਾ ਸੀ, ਬਹੁਤ ਸੰਗਤ ਸੀ ਬਹੁਤ
ਅੱਛਾ ਜੀ ਤੇ ਉੱਥੇ, ਕੀ ਬਣਿਆ ਆਛ ਜ
ਅ ਉੱਥੇ ਆਪਣਾ ਕੁਛਬੀਰ ਹੈਗੀਆਂ ਸੀ ਹੋਰ ਆਪਣਾ ਦਾਲ ਹੀ ਦੀ ਮਾਂ ਦੀ ਦਾਲ ਸੀ ਪ੍ਰਸ਼ਾਦੇ ਚੋਲ ਸਬਜੀ ਆਲੂ ਆਲੂ ਮਿਕਸ ਸਬਜ਼ੀ ਸੀ ਨਾਲ ਛਬੀਲਾਂ ਲੱਗੀ ਦਿਆਂ ਸੀ। ਏ ਟੂ ਜੈਡ ਨਾਲ ਆਪਣਾ ਪਾਸਤਾ ਜਿਹੜੇ ਬਾਹਰ ਸੰਗਤਾਂ ਨੇ ਲਾਇਆ ਸੀ ਸੜਕ ਤੇ ਤੇ ਸੰਗਤ ਤੇ ਬੜੀ ਸੀ ਭਾਜੀ ਸਾਰੀ ਸੜਕ ਜਾਮ ਹੋਈਦੀ ਸੀ।
ਅੱਛਾ ਜੀ ਬੜੀ ਵਧੀਆ ਗੱਲ ਏ, ਹਾਂਜੀ ਭਾਜੀ ਮਜ਼ਾ ਆ ਗਿਆ ਮੈਨੂੰ। ਸੁਣ ਕੇ ਇੰਨਾ ਵਧੀਆ ਲੱਗ ਰਿਹਾ।
ਹਾਂਜੀ ਭਾਜੀ। ਬੰਦੇ ਨੂੰ ਜ਼ਰੂਰ ਦਰਸ਼ਨ ਕਰਨਾ ਚਾਹੀਦਾ ਯ ਤਸੀਰ ਬਹੁਤ ਵਧੀਆ ਹੋ ਗਏ ਦਰਸ਼ਨ ਭਾਜੀ ਬਹੁਤ।
ਵਧੀਆ ਗੱਲ ਹੈ, ਵਧੀਆਂ ਗੱਲ ਹੈ ਬੜੀ। ਨਾਈਸ
ਹਾਂਜੀ ਹੋਰ ਸੁਣਾਓ।
ਬਹੁਤ ਵਧੀਆ ਜੀ।
ਕੀ ਕਰਦੇ ਜੇ ਉਹਨੂੰ
ਕੁਛ ਨੀ ਜੀ ਬਸ ਥੱਕੇ ਟੁੱਟੇ ਜੇ ਆਂ ਜੀ ਸੋਣ ਤੇ ਮਨ ਐ - ਬਸ ਸੋਵਾਂਗੇ ਥੋੜ੍ਹੀ ਦੇਰ ਤ ਫਿਰ ਤਿਆਰ ਹੋਵਾਂਗੇ ਫਿਰ ਜਾਵਾਂਗੇ ਨਗਰ ਕੀਰਤਨ ਤੇ।
ਹਾਂਜੀ ਨਗਰੀ ਕੀਰਤਨ ਤੇ ਬਿਲਕੁਲ ਬਿਲਕੁਲ ਹੋਰ ਮੈਂ ਵੀ ਆਪਣਾ ਦੇਖ ਰਹਾ ਉਹਨੇ ਆਪਣਾ ਮੇਰਾ ਆਪਣਾ ਜਿਹੜਾ ਮੁੰਡਾ ਹੈਗਾ ਕਹਿੰਦਾ ਸਵੀਮਿੰਗ ਪੂਲ ਜਾਣਾ। ਦੇਖਾ ਹੁਣ ਸਵਿਮਿੰਗ ਪੂਲ ਲੈ ਕੇ ਜਾਵਾਂ ਦਿੱਲੀ ਚ ਸਵਿਮਿੱਗ ਪੂਲ ਲੱਭਦਾ ਨੀ ਕੋਈ। ਸਵਿਮਿੰਗ ਵੀ ਬੜੀ ਵਧੀਆ ਚੀਜ਼ ਹੈਗੀ ਐ ਭਾਜੀ ਇੱਕ ਆਪਣਾ ਹੋਬੀ ਹੈਗੀ ਹੈ ਅਗਰ ਸਵਿਮਿੰਗ ਆ ਜਾਯੇ ਨਾ। ਬੰਦਾ ਫਿੱਟ ਹੀ ਰਹਿੰਦਾ ਮਤਲਬ
ਨਹੀਂ ਭਾਜੀ ਫਿਟ ਰ ਦੇ ਜਿੰਮ ਜਾ ਕੇ ਕਰਲੇ ਬੰਦਾ ਔਦੇ ਕੀ ਹੈ।
ਨਹੀਂ ਫੈਟ ਲੋਸ ਲਈ ਸਵਿਮਿੰਗ ਵੀ ਬਹੁਤ ਵਧੀਆ ਚੀਜ਼ ਹੈਗੀ ਹੈ ਜਿੰਮ ਤੇ ਹੈਗੀ ਈ ਹੈ। ਇਕ ਆਪਣਾ ਜਿੜਾ ਸਾਈਡ ਹੋਬੀ ਜਿਵੇ ਤੁਹਾਨੂੰ ਇੰਜੋੲਮੈਂਟ ਸਵੀਵਿੰਗ ਵਿਚ ਹੋ ਜਾਂਦੀ ਹੈ। ਤੁਹਾਡਾ ਲੱਗੇ ਹੱਥ ਫੈਟ ਲੋਸ ਵੀ ਹੋ ਜਾਂਦਾ। ਬਹੁਤ ਫਾਇਦੇ ਨੇ ਸਵੀਮਿੰਗ ਦੇ।
ਸਹੀ ਗੱਲ ਹੈ ਭਾਜੀ ਬਿਲਕੁਲ ਸਹੀ ਗੱਲ ਹੈ। ਸਟੇਸ਼ਨ ਵੀ ਕਾਫੀ ਵਧੀਆ ਚੀਜ਼ ਉਹਦੇ ਨਾਲ ਤੇ ਹੁੰਦਾ ਮਾਈਂਡ ਬੱਚਿਆਂ ਨੂੰ ਪਤਾ ਲੱਗਦਾ ਅਸੀ ਬਉਣੀ ਬਨਾਣੀ ਆਂਦੀ ੜੀੀ ਮ ਚ ਬੋਲ ਲਈ ਅਲੋਕ ਭਾਜੀ ਕਿੱਥੇ ਗਏ ਨੇ ਹੈਲੋ
ਹਾਂਜੀ ਭਾਜੀ ਹੋਰ ਸੋ ਗਿਆ ਸੀ, ਹੁਣ ਬੋਲੋ
ਕੋਈ ਗੱਲ ਨੀ, ਕੋਈ ਗੱਲ ਨੀ ਮੈਂ ਕਹਿ ਰਿਹਾ ਨਾ ਪਲੇ ਸਟੇਸ਼ਨ ਵਧੀਆ ਐ, ਦਿਮਾਗ ਤੇਜ਼ ਕਰਦੀ ਹੈ ਬੱਚਿਆਂ ਦਾ ਸਟ੍ਰੈਟੇਜੀ ਬਣਾਉਣ ਤੇ ਮੰਦੀ ਪਤਾ ਹੈ ਨਾ
ਪਲੇ ਸਟੇਸ਼ਨ ਤੇ ਭਾਜੀ ਇੱਕ ਯਾਰ ਵਰਚੁਅਲ ਗੇਮ ਹੈਗੀ ਨਾ ਤੇ ਟੀ ਵੀ ਤੇ ਲਗਦੀ ਆ ਨਹੀਂ ਭਾਜੀ ਉਹਦੇ ਸਾਈਡ ਇਫੈਕਟਸ ਵੀ ਬੜੇ ਨੇ ਚੌਵੀ ਚੌਵੀ ਤੋਂ ਤਿੰਨ ਤਿੰਨ ਘੰਟੇ ਟੀ ਵੀ ਅੱਗੇ ਬੈਂਦੇ ਨੇ ਸਾਈਡ ਲੋਕੀ
ਨਵਾਂ ਫੋਨ ਭਾਜੀ ਗੁੱਸਾ ਨਈ ਦਵਾਨਾ ਭਾਜੀ।
ਕਿਉਂ ਭਾਜੀ ਕੀ ਹੋਇਆ। ਅੱਛਾ ਮੈਂ ਅਸੀ ਪੀ ਐਸ ਫਾਈਵ ਜੇੜਾ ਹੈਗਾ। ਨਾ ਓ ਮੇਰਾ ਮੁੰਡਾ ਕੈਂਦਾ ਈ ਪੀ ਐੱਸ ਫਾਈਵ ਲੈ ਦੋ ਉਹਨੂੰ ਨ ਲਗ ਦਿੱਤਾ ਉਹਨੇ ਚੌਵੀ ਘੰਟੇ ਉੱਥੇ ਹੀ ਬਹਿਣਾ ਸੀ। ਤੁਸੀਂ ਤੁਹਾਡੇ ਕੋਲ ਵੀ ਤਾਂ ਮੈਂ ਹੈਗਾ ਪੀ ਐਸ ਆਪਣਾ ਫਾਈਵ ਹੈਗਾ ਤੁਡੇ ਕੋਲ ਤੁਸੀਂ ਪਿੱਛੇ ਲਿਆਇ ਹੋ ਪਿੱਛਲੇ ਹਫ਼ਤੇ ਮੁੰਡਾ ਦੱਸਦਾ ਸੀ ਮੇਰਾ
ਹਾਂ
ਠੀਕ ਏ।
ਕੀ ਹੁੰਦੀ ਏ ਓ ਆਪਣੇ
ਹਾਂਜੀ ਹਾਂਜੀ ਭਾਜੀ-ਹਾਂਜੀ ਭਾਜੀ
ਹਾਂਜੀ
ਹੋਰ ਸੁਣਾਓ ਕੀ ਹਾਲ ਚਾਲ ਨੇ।
ਬਸ ਭਾਜੀ ਜੇੜਾ ਤੁਹਾਨੂੰ ਸਟਾਰਟਿੰਗ 'ਚ ਦੱਸਿਆ ਸੀ ਵਧੀਆ
ਹ ਹੋਰ ਮੈਂ ਕਹਿ ਰਿਆ ਸੀ ਆਪਣਾ ਕੋਈ ਆਪਣਾ ਤੁਹਾਡੇ ਲੋਕਲ ਉੱਥੇ ਕੋਈ ਜੋਬ ਨੀ ਹੈਗੀ ਇੱਥੇ ਜਿਵੇਂ ਮੈਨੂੰ ਜੋਬ ਮਿਲੇ ਕੋਈ ਟਰਾਂਸਫਰ ਟਰੁੰਸਫਰ ਕਰਵਾ ਦੋ ਉੱਧਰ ਦਾ
ਭਾਜੀ ਜੋਬ ਵੀ ਹੈ ਮੇਰੇ ਕੋਲ ਮੈਂ ਐਪ ਦੇ ਸਾਰੇ ਬੈਠਾ ਭਾਜੀ ਤਾਂ ਕਿ ਪੈ ਸੇ ਆਣ ਥੋੜੇ ਬੋਤ ਉਹਦੇ 'ਚ ਪੈਸੇ ਮੇਰੇ ਕੋਲ ਆਪ ਨੀ ਹੈਗੇ ਭਾਜੀ।
ਅੱਛਾ ਤੁਸੀਂ ਵੀ ਜੋਬ ਲੈਸ ਹੈਗੇ ਹੋ।
ਨਈ ਬਈ ਕਦੀ-ਕਦੀ ਪਾਰਟ ਟਾਈਮ ਜੋਬ ਕਰ
ਪਾਰਟ ਟਾਈਮ ਜੋਬ ਕਰ ਲਈਦੇ ਆ ਬਿਲਕੁਲ ਵਧੀਆ-ਵਧੀਆ ਬੋਤ ਵਧੀਆ ਗੱਲ ਏ ਭਾਜੀ। ਹੋਰ ਸੁਣਾਓ ਮੁੰਡੇ ਠੀਕ ਨੇ ਸਾਡੇ
ਮੁੰਡੇ ਬਿਲਕੁਲ ਸ਼ੁ
ਹਾਂਜੀ ਵੀਰੇ ਬੋਤ ਵਧੀਆ ਨੇ।
ਓ ਵਧੀਆ
ਹੋਰ ਸਬ ਠੀਕ ਏ ਭਾਜੀ। ਮੁੰਡੇ-ਮੁੰਡੇ ਹੀ ਖੇਡ ਰਏ ਤੁਆਡੇ ਬਸ ਭੁੱਲਣਾ ਸੋ ਪੁੱਛਣਾ ਭੁੱਲ ਗਿਆ ਸੀ ਮੁੰਡੇ ਇਹ ਕੀ ਕਰਦੇ ਪਏ ਨੇ ਪੜ੍ਹਦੇ ਨੇ ਕੇੜੀ ਕਲਾਸ 'ਚ ਹੋ ਗਏ ਨੇ।
ਇੱਕ ਨਰਸਰੀ 'ਚ ਪ੍ਰੀ ਨਰਸਰੀ 'ਚ
ਪਰੀ ਨਰਸਰੀ ਵਧੀਆ ਪੜ੍ਹਦੇ ਨੇ ਕੇੜੇ ਸਕੂਲ ਪਾਇਆ ਜੇ ਇਸ ਤਰ੍ਹਾਂ ਨਈ ਦੱਸੀ ਦਾ ਸੰਤਨਿਸ਼ਰ ਸਕੂਲ ਬੋਤ ਵਧੀਆ ਮੈਂ ਵੀ ਆਪਣਾ ਮੁੰਡਾ ਪਾਣਾ ਹੁਣੇ ਹਜੇ ਤਿੰਨ ਸਾਲ ਦਾ ਪਲੇਅ ਸਕੂਲ 'ਚ ਪਾਣਾ ਕੋਈ ਪਲੇਅ ਸਕੂਲ ਦੱਸੋ ਵਧੀਆ
ਇਹ ਸਕੂਲ ਜੀ ਇੱਕ ਗੁਰੂ ਰਾਮਦਾਸ ਪਬਲਿਕ ਸਕੂਲ ਪਾ ਦੋ।
ਹਾਂ ਗੁਰੂ ਰਾਮਦਾਸ ਪਬਲਿਕ ਸਕੂਲ ਪਾ ਦੀਏ ਆਪਣਾ ਇੱਕ ਵੱਡਾ ਮੁੰਡਾ ਹੈਗਾ ਓ ਇੱਥੇ ਜੇ ਐਸ ਡੀਬਲਿਊ 'ਚ ਪੜ੍ਹਦਾ ਵਾ ਐਸ ਡੀਬਲਿਊ ਬੜਾ ਵਧੀਆ ਸਕੂਲ ਹੈ ਜੀ। ਉਹਨਾਂ ਦੀ ਫੀਸ ਹੀ ਬੜੀ ਸੀ ਸਪਿੰਗ ਡਰੈੱਸ ਦੀ ਐਸ ਡੀ ਪਬਲਿਕ ਉਹਨਾਂ ਦੀ ਪੰਦਰਾਂ ਸੌ ਫ਼ੀਸ ਆਈ।
ਸਈ ਗੱਲ ਏ ਭਾਜੀ ਬਿਲਕੁਲ ਸਹੀ ਗੱਲ ਹੈ ਸਪਰਿੰਗ ਡੇਲਸ ਵਾਲੇ ਭਾਜੀ ਲੁਟਦੇ ਨੇ ਇਹ ਛਿਲ ਲਾਂਦੇ ਭਾਜੀ।
ਹਾਂਜੀ-ਹਾਂਜੀ ਭਾਜੀ।
ਕੁਛ ਰਿਆਤ ਵੀ ਨੀ ਕਰਦੇ ਉੱਤੋਂ ਭਾਜੀ ਐਸ ਡੀ ਸੇਟ ਵੀ ਬੜੀ ਸੋਹਣੀ ਹੁੰਦੀ ਏ। ਪਿੰਡ ਵਿੱਚ ਤੇ ਲੜਾਈਆਂ। ਚੌਵੀ ਘੰਟੇ ਭਾਜੀ ਐਵੇ ਵਧੀਆ ਮਜ਼ਾ ਨਹੀਂ ਆਦਾ ਫੈਮਿਲੀ ਵਿਚਾਰੀ ਕਿੱਥੇ ਜਾਏਗੀ।
ਬਿਲਕੁਲ-ਬਿਲਕੁਲ ਮੈਂ ਉਹੀਂ ਤੇ ਸਾਰਾ ਕੁਛ ਪਹਿਲੇ ਬੈਕਗਰਾਉਂਡ ਵੇਖਿਆ ਤਾਂ ਉੱਥੇ ਗਿਆ।
ਬਿਲਕੁਲ ਸਹੀ ਗੱਲ ਐ ਭਾਜੀ ਬਹੁਤ ਵਧੀਆ ਤੁਸੀਂ।
ਹੋਰ ਦੱਸੋ ਤੁਸੀਂ ਵੀ ਆਪਣੇ ਬੱਚੇ ਨੂੰ ਇੱਥੇ ਐਡਮਿਸ਼ਨ ਲੈ ਲੈਣਾ ਐਸ ਡੀ ਪਬਲਿਕ 'ਚ। ਬੈਸਟ ਸਕੂਲ ਐ।
ਤੇ। ਬਾਕੀ ਦੇਖਦੇ ਹਾਂ ਹੁਣ ਕੀ ਕਹਿੰਦੇ ਆ ਹੋਰ ਸੁਣਾਓ? ਭਾਜੀ ਮੈਂ ਕੀ ਕਹਿੰਦੇ ਆਪਣਾ ਕੰਮ। ਭਾਜੀ ਜਦੋਂ ਤੁਹਾਨੂੰ ਥੋੜ੍ਹੀ ਦੇਰ ਬਾਅਦ 'ਚ ਫੋਨ ਕਰਾ ਭਾਜੀ।
ਅਰੇ ਮੈਂ ਤੁਹਾਨੂੰ ਦੱਸਣਾ ਭਾਜੀ ਅੱਖਾਂ ਬੰਦ ਕਰਕੇ ਆਪਣੇ ਬੱਚਿਆਂ ਨੂੰ ਐਸ ਡੀ ਪਬਲਿਕ 'ਚ ਪਾਲੋ। ਬਾਕੀ ਅਗਰ ਤੁਹਾਨੂੰ ਕੰਮ ਹੈਗਾ ਕੋਈ ਗੱਲ ਨੀ ਆਪਾਂ ਬਾਅਦ 'ਚ ਕੋਲ ਕਰਦੇ ਆ ਓਕੇ।
ਓਕੇ ਜੀ।